ਹਾਂਜੀ ਕਾਲ ਜੀ।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
ਬਸ ਵਧੀਆ, ਹੋਰ ਘਰ ਪਰਿਵਾਰ ਸਭ ਠੀਕ?
ਹਾਂਜੀ ਸਭ ਵਧੀਆ, ਤੁਸੀਂ ਦੱਸੋ?
ਹਾਂਜੀ ਸਭ ਵਧੀਆ ਨੇ, ਹੋਰ ਕੀ ਕਰਦੇ ਪਏ ਸੀ?
ਬਸ ਹੁਣੇ ਚਾਹ ਬਣਾ ਕੇ ਹਟੀ ਸੀ ਤੇ ਨਾਲ ਫਿਰ ਸਨੈਕਸ ਬਣਾਏ ਸੀ ਮੈਂ ਘਰ, ਬੱਚੇ ਜ਼ਿੱਦ ਕਰਦੇ ਪਏ ਸੀ।
ਨਹੀਂ ਅੱਛੀ ਗੱਲ ਐ ਘਰ ਦਾ ਹੀ ਮੈਂ ਖੁਦ ਆਪਣੇ ਬੇਟੇ ਨੂੰ ਵੀ ਖਿਲਾਣਾ ਹੁੰਦਾ ਨਾ ਮੈਂ ਵੀ ਘਰ ਦਾ ਹੀ ਦਿੰਨੀ ਆ ਖਾਣ ਲਈ। ਘਰ ਦਾ ਸਗੋ ਬੈਟਰ ਹੈਗਾ ਬਾਹਰ ਨਾਲੋਂ ਨਾ
ਉਹ ਤਾਂ ਹੈ ਹੀ ਵੇਖੋ ਪਤਾ ਨੀ ਹੁਣ ਕਿਹੋ ਜਿਹੇ ਸਮਾਨ ਨਾਲ ਬਣੇ ਨੇ ਕਿਹੋ ਜਿਹੇ ਤੇਲ ਚ ਤਲੇ ਗਏ ਨੇ ਤੇ ਪਤਾ ਨੀ ਉਸ ਚ ਕੀ ਇਹ ਐ ਕੀ ਨੀ ਐ ਇਸ ਤੋਂ ਚੰਗਾ ਅਤੇ ਫਿਰ ਮੈਂ ਘਰ ਹੀ ਬਣਾ ਕੇ ਦੇਦਾਂ।
ਹਾਂ ਘਰ ਤੋਂ ਬਾਹਰ ਨਾਲੋਂ ਇਹ ਨਾ ਕਿ ਉਹਨਾਂ ਨੇ ਮੈਦਾ ਯੂਜ ਕਰਨਾ ਐ। ਉਹ ਗੰਦਾ ਜਿਹਾ ਓਇਲ ਇੱਕ ਵਾਰੀ ਓਇਲ ਕਰ ਲਿਆ ਫਿਰ ਉਹਦੇ ਚ ਹੀ ਫਰਾਈ ਕਰਦੇ ਰਹਿੰਦੇ ਐ।
ਉਹੀ ਤੇ
ਹਾਂ ਘਰ ਦਾ ਬੰਦਾ ਆਪਣੇ ਹਿਸਾਬ ਨਾਲ ਆਪਾਂ ਜਿਵੇਂ ਬਣਾਣਾ ਹੋਵੇਂ ਬਣਾਵਾਂਗੇ।
ਮੈਂ ਪਹਿਲਾਂ ਨਾ ਬਾਹਰ ਦਾ ਖਵਾ ਦਿੰਦੀ ਸੀ ਕਦੀ ਕਦਾਰ ਨਾ ਹਫ਼ਤੇ ਚ ਇੱਕ ਅੱਧੀ ਵਾਰ ਕਿ ਚਲੋ ਕੋਈ ਗੱਲ ਨੀ ਵੀ ਠੀਕ ਐ। ਪਰ ਫਿਰ ਮੈ ਨਾ ਇੱਕ ਵਾਰੀ ਨ ਸਮਾਨ ਬਣਦੇ ਵੇਖ ਲਿਆ ਸੀਗਾ ਜਾ ਕੇ ਅਤੇ ਫਿਰ ਮੈਂ ਕਿਹਾ ਨਹੀਂ ਐਂਵੇਂ ਨੀ ਈ ਸਮਾਨ ਦੇ ਉੱਤੇ ਮੱਖੀਆਂ ਬੈਠੀਆਂ ਹੁੰਦੀਆਂ ਨੇ ਪਤਾ ਨੀ ਕਿੰਨੇ-ਕਿੰਨੇ ਟਾਈਮ ਪੁਰਾਣਾ ਸਮਾਨ ਹੁੰਦਾ ਹੈ। ਤੇ ਪਤਾ ਨੀ ਚਝੱਟਣੀਆਂ ਕਿਹੜੀ ਚੀਜ਼ ਚੀਜ਼ਾਂ ਨਾਲ ਬਣਾਦੇ ਨੇ ਕੁਛ ਵੀ ਨੀ ਪਤਾ ਅਸੀ ਕੀ ਖਵਾਈ ਜਾਈਏ ਬੱਚਿਆਂ ਨੂੰ
ਉਹੀ ਨਾ ਜਦੋਂ ਅਸੀਂ ਪਹਿਲੇ ਤੇ ਕੁਛ ਨੀ ਹੁੰਦਾ ਸਾਨੂੰ ਅਸੀਂ ਖਿਲਾ ਦਿੰਨੇ ਆ ਜਦੋਂ ਇੱਕ ਵਾਰ ਦੇਖ ਖਿਆਲ ਦੇਖ ਲਈਏ ਨਾ, ਦੇਖ ਕੇ ਨਹੀਂ ਖਾਧਾ ਜਾਂਦਾ ਨਾ ਹੀ ਖਿਲਾਇਆ ਜਾਂਦਾ ਏ।
ਬਿਲਕੁਲ ਜੀ ਬਿਲਕੁਲ ਮੈਂ ਹੁਣ ਜੋ ਕੁਛ ਵੀ ਬਣਾਣਾ ਹੁੰਦਾ ਮੈਂ ਉਹਦੇ 'ਤੇ ਯੂਟਿਊਬ 'ਤੇ ਵੇਖ ਲੈਂਦੀ ਆ, ਜੋ ਕਹਿੰਦੇ ਨੇ ਮੈਂ ਉਵੇ ਬਣਾ ਲੈਂਦੀ ਆ।
ਪਰ ਫਿਰ ਮੈਂ ਮਨਾ ਕਰ ਦਿੰਦੀ ਆ।
ਬਿਲਕੁਲ, ਨਾਲੇ ਬਾਰ ਤੋ ਬੈ ਜਿਵੇਂ ਕੋਈ ਵੀ ਚੀਜ਼ ਆਪਾ ਮੰਗਾਨੇ ਆਂ। ਔਰ ਏਕ ਤੇ ਏਨੇ ਸਪਾਈਸੀ ਹੁੰਦੇ, ਬੱਚਾ ਸਪਾਈਸੀ ਖਾਂਦੇ ਵੀ ਨੀ। ਕਈ ਵਾਰ ਤੇ ਘਰ ਦਾ ਨੀ ਖਾਨਾ ਔਰ ਸਪਾਈਸੀ ਬਾਰ ਦਾ ਖਾ ਲੈਣਾ ਵੇ। ਓ ਗੰਦਾ ਜੇਹਾ ਬਨੇਯਾ ਹੋਏ। ਖਾ ਲੈਨਾ ਐ। ਲੇਕਿਨ ਅਸੀ ਅਪਨੇ ਹਿਸਾਬ ਨਾਲ ਲਾਨੈ, ਜੇੜੀ ਚੀਜ਼ ਬੱਚੇ ਲਈ ਹੈਲਦੀ ਏ। ਅਸੀ ਓ ਖਾਨੀ ਏ, ਮੇਰਾ ਤੇ ਜਿਹੜੀ ਚੀਜ਼ ਘਰ ਦੈ ਬਾਰ ਦੀ, ਤੇ ਹੁਨ ਓਨੂੰ ਥੋੜਾ ਅ ਥੋੜਾ ਟਾਈਮ ਹੋ ਗਯਾ, ਹੁਨ ਓਨੂੰ ਆਦਤ ਹੋ ਗੀ ਏ, ਮਤਲਬ ਕੋਈ ਵੀ ਚੀਜ਼ ਮੰਗਦਾ ਤੇ ਮੈਂ ਬਨਾ ਦੇਨੀ ਆਂ, ਤੁਸੀ ਕੀ ਬਨਾਯਾ ਸੀ ਖੁਦ? ਹੁਨ ਕੀ ਬਨਾਯਾ, ਤੁਸੀ ਘੱਰ ਬੱਚੇਯਾ ਲਈ?
ਮੈਂ ਹੁਨੇ ਬਰੈੱਡ ਪਕੌੜੇ ਬਨਾਏ ਸੀ।
ਅੱਛਾ, ਚਲੋ ਸਈ ਐ ਤੇ ਵਧੀਆ।
ਬਿਲਕੁਲ, ਓਈ ਕਿਉਂਕਿ ਨਾ ਐ ਫੇਰ ਕੁਛ ਨਾ ਕੁਛ ਤਾ ਮੰਗਦੇ ਈ ਨੇ, ਹੁਨ ਸ਼ਾਮ ਵੇਲੇ। ਛੁਟੀਆਂ ਐ ਨਾ, ਤੇ ਤਾਂ ਫੇਰ ਕੈਂਦੇ ਨੇ ਕੁਛ ਨਾ ਕੁਛ ਬਣਾ ਦੋ, ਕੱਲ ਫੇਰ ਮੈਂ ਘੱਰ ਈ ਨਾ ਮੋਮੋਸ ਬਨਾਏ ਸੀਗੇ ਬੱਚੇਯਾ ਵਾਸਤੇ। ਤੇ ਕੈਂਦੇ ਬੜੇ ਵਦੀਆ ਬਣੇ ਨੇ, ਮੈਂ ਫੇਰ ਐਹੀ ਬਣਨਗੇ ਹੁਨ, ਮੋਮੋਸ ਬਨਾਏ ਸੀ, ਮੈਂ ਘੱਰ।
ਅੱਛਾ, ਮੋਮੋਸ ਬਨਾਏ ਐ, ਠੀਕ ਐ, ਕਿਵੇਂ ਬਣਾਂਦੇ ਓ, ਮੋਮੋਸ?
ਬਾੱਸ ਜਿਵੇਂ ਪੈਲੇ ਮੈਦੇ ਵਾਲਾ ਆਟਾ ਹੁੰਦੈ ਨਾ, ਓਨੂੰ ਗੁੰਨ ਲੈਨੇ ਆਂ ਮੈਦੇ ਨੂੰ ਗੁੰਨ ਕੇ। ਤੇ ਓਸ ਤੋ ਬਾਦ ਨਾ ਜੇੜਾ ਓਦਾ, ਓਦੇ ਵਿੱਚ ਪਾਣ ਆਲਾ ਮਟੀਰੀਅਲ ਹੁੰਦਾ ਏ, ਓਦੇ ਵਿੱਚ ਦੇ ਅਸੀ ਪਤਾ ਏ ਕਿਵੇਂ ਕਰਨੇ ਆ, ਜਿਵੇਂ ਜੋ ਵੀ ਸਮਾਨ ਪਾਣਾ ਏ, ਮੈਂ ਤਾਂ ਸਾਰੀ ਸਬ ਪਾ ਦੇਨੀ ਆਂ, ਤੇ ਥੋੜਾ ਜੇਹਾ ਤੇਲ ਲੈਕੇ ਓਨੂੰ ਸੋੜ ਲੈਣਾ ਏ, ਓਸ ਚ ਥੋੜਾ ਜੇਹਾ ਨਮਕ ਪਾਣਾ ਹੈਗਾ ਏ, ਤੇ ਥੋੜਾ ਜਾ ਗਰ ਤੁਸੀਂ ਸੋਸ ਪਾਣੀ ਏ ਤੇ ਤੁਸੀ ਪਾ ਸਕਦੇ ਹੈਗੇ ਓ, ਮੈਂ ਕਦੀ ਕਧਾਰ ਪਾੱਨੀ ਆਂ ਕਦੀ ਖਾਂਦੇ ਨੇ, ਕਦੀ ਨੀ ਖਾਂਦੇ, ਤੇ ਓ ਬਨਾ ਕੇ, ਤੇ ਓਨੂੰ ਰੱਖ ਦੋ ਫੇਰ ਓ ਛੋਟ ਛੋਟੇ-ਛੋਟੇ ਪੇੜੇ ਲਈ ਜਾਓ ਤੇ ਓਦੇ ਵਿੱਚ ਭਰ ਕੇ ਓਨੂੰ ਬੰਦ ਕਰੋ। ਤੇ ਸਟੀਮ ਚ ਰੱਖ ਦੋ, ਤੇ ਕਦੀ ਕਦਾਰ ਤੇ ਜਿਵੇਂ ਸਟੀਮ ਮਾੜੀ ਖੋ ਲੈਂਦੇ ਨੇ। ਤੇ ਕਦੀ ਐਨਾਂ ਨੂੰ ਫੇਰ ਫਰਾਈਡ ਚਾਹੀਦੇ ਹੁੰਦੇ ਨੇ, ਤੇ ਫੇਰ ਓਈ ਜੇੜੇ ਸਟੀਮ ਚੋ ਕੱਢ ਕੇ ਰੱਖੇ ਹੁੰਦੇ ਨੇ, ਓਨਾਂ ਨੂੰ ਈ ਫੇਰ ਮੈਂ ਫਰਾਈ ਕਰ ਦੇਨੀ ਆਂ ਥੋੜਾ ਜਾ। ਤੇ ਓ ਖਾ ਲੈਂਦੇ ਨੇ, ਨਾਲੇ ਫੇਰ ਚਟਨੀ ਵੀ ਮੈਂ ਘਾੱਰ ਈ ਬਨਾ ਲੈਨੀ ਆਂ।
ਅੱਛਾ, ਨਈ ਐਵੀ ਸਈ ਏ, ਮੈਂ ਵੀ ਬਨਾਏ ਸੀ ਮੋਮੋਸ। ਪਰ ਲੇਕਿਨ ਮੈਂ ਨਾ ਆਟੇ ਦੇ ਬਨਾਏ ਸੀ। ਹਜੇ ਤੇ ਬੱਚਾ ਛੋਟਾ ਏ ਨਾ। ਆਟੇ ਦੇ ਮੈਂ ਵੀ ਮਤਲਬ ਆਟਾ ਓਨੂੰ ਪੈਲੇ ਆਟੇ ਜਿਵੇਂ ਰੋਟੀ ਦੀ ਰੋਟੀ ਲਈ ਆੱਟਾ ਲੈਨੇ ਆ ਪਤਲਾ ਜਾ ਹੁੰਦੈ ਨਾ ਪੇੜਾ ਛੋਟਾ ਜੇਆ, ਓਵੇਂਈ ਓਦੇ ਕਰ ਲੇਯਾ ਛੋਟਾ- ਛੋਟਾ ਬਨਾ ਕੇ ਓਦੇ ਵੀ ਜਿਵੇਂ ਐ ਬੱਚੇ ਹੁੰਦੇ ਨਾ ਸਬਜ਼ੀਆਂ ਤਾਂ ਕਰਕੇ ਗੋਭੀ ਵਗੈਰਾ ਨੀ ਖਾਂਦਾ, ਤੇ ਵਿੱਚ ਐਵੇਂ ਪਨੀਰ ਪਾਤਾ, ਨਿਊਟਰੀ ਪਾਤੀ
ਹਾਂਜੀ-ਹਾਂਜੀ।
ਹਾਂ, ਐਵੇਂ ਵੈਜਿਸ ਪਾ ਤੇ, ਮਟਰ ਪਾ ਤਾ, ਪਨੀਰ ਪਾ ਤਾ, ਥੋੜੀ ਜੀ ਸਟਫਿੰਗ ਤੇ ਹੁੰਦੀ ਏ, ਓ ਪਾ ਕੇ। ਓਨੂੰ ਕੋਈ ਵੀ ਬੱਚੇਯਾ ਦੇ ਦੇ ਏ ਜਿਵੇਂ ਮਨਪਸੰਦ ਸ਼ੇਪ। ਤੇ ਓਦੇ ਵਿੱਚ ਈ ਕਰ ਦੇਨੀ ਆਂ ਮੈਂ
ਬਸ ਅਸੀ ਤਾਂ ਐਵੇਂ ਹੀ ਕਰ ਰੇ ਆਂ, ਨਾਲੇ ਮੈਂ ਤੇ ਪਤ ਕੀ ਕਰਨੀ ਆ, ਜਿਵੇਂ ਮੋਮੋਜ਼। ਬਣਾਏ ਨਾ, ਤੇ ਜਾਨ ਕੇ ਉਹ ਸਬਜ਼ੀਆਂ ਜਿੜੀ ਨਈ ਖਾਂ ਇਕਦਮ ਨਾ ਓਨਾਂ ਦਾ ਚੂੂਰ ਬਨਾਕੇ ਘਰ ਈ, ਪਾ ਦੇਨੀ ਆਂ ਪਤਾ ਵੀ ਨੀ ਚੱਲਦਾ, ਹੁਨ ਜਿਵੇਂ ਸ਼ਿਮਲਾ ਮਿਰਚ ਖਾਂਦਾ ਹੋਰ ਕੁਛ ਵੀ ਜੋ ਨਾਹੀ ਖਾਂਦਾ ਹੋਵੇ ਫਿਰ ਮੈਂ ਉਹ ਚੀਜ਼ਾਂ ਮੈ ਐਵੇਂ ਲੱਦੀ ਹਾਂ।
ਹਾਂ ਚੋਪਰ, ਚੋਪਰ ਚ ਕਰਦੋ ਉਹਦੇ ਵਿੱਚ ਸਹੀ ਹੋ ਜਾਂਦੀਆਂ ਨੇ।
ਹਾਂ, ਬਸ ਇਹ ਤਾਂ ਹੈਵੀ ਇਲੈਕਟ੍ਰਿਕ ਚੋਪਰ ਇਕਦਮ ਬਰੀਕ -ਬਰੀਕ ਕਰ ਦਿੰਦਾ।
ਹਾਂ, ਮੈਂ ਵੀ ਇਹੀ ਯੂਜ ਕਰਦੀ ਹਾਂ, ਔਰ ਨਾਲੇ ਮੈਨੂੰ ਕੱਲ ਕਹਿੰਦਾ ਵ? ਸੀ ਕਿ ਮੰਮਾ ਬਰਗਰ ਬਣਾ ਕੇ ਦੋ, ਤੇ ਮੈਂ ਬਰਗਰ ਵੀ ਬਣਾਇਆ, ਏਦਾਂ ਹੀ ਮੈਂ ਟ੍ਰਈ ਕੀਤੀ। ਤਾਂ ਫਸਟ ਟਾਈਮ ਮੈਂ ਕਿਹਾ, ਚਲੋ ਦੇਖਦੀ ਹਾਂ ਕਿਵੇਂ ਬੰਨਦਾ। ਲੇਕਿਨ, ਆਹ ਵੀ ਬਹੁਤ ਅੱਛਾ ਬਣਿਆ ਸੀ, ਬਰਗਰ ਵੀ।
ਅੱਛਾ -ਅੱਛਾ ਉਹ ਕਿਵੇਂ ਬਣਾਇਆ ਸੀ ਤੁਸੀਂ?
ਮੈਂ ਅ, ਜਿਵੇਂ ਸੂਜੀ ਨੂੰ ਪਹਿਲੇ ਗਰਮ ਪਾਣੀ ਵਿੱਚ ਨਾ ਸੂਜੀ ਪਾਣੀ ਔਰ ਥੋੜਾ ਜਿਹਾ ਤੇਲ ਪਾ ਕੇ, ਉਹਨੂੰ ਕੜਾਹੀ ਚ ਹੀ ਏਦਾਂ ਸੋਟੇ ਕਰ ਲਿਆ ਬਿਲਕੁਲ, ਹ ਉਹਓਦਾ ਹਾਰਡ ਜਿਹਾ ਬਣ ਗਿਆ ਡੋ ਵੱਗਣ ਫਿਰ, ਥੋੜ੍ਹੀ ਦੇਰ ਉਹਨੂੰ ਰੈਸਟ ਦਿੱਤਾ।
ਅੱਛਾ।
ਫਿਰ ਜਿਵੇਂ ਉਹਦੇ ਵਿੱਚ ਥੋੜਾ ਜਿਹਾ ਚਿਲੀ ਫਲੇਕਸ ਪਾਈ, ਉਰੀਗੈਨੋ ਪਾਇਆ। ਔਰ ਨਮਕ, ਔਰ ਜੀਰਾ, ਪਾ ਕੇ ਉਹਨੂੰ ਗੁੰਨ ਲਿਆ।
ਹਮ।
ਫਿਰ ਹਲ ਛੋਟੀ ਜਿਹੀ ਮਤਲਬ ਛੋਟੀ- ਛੋਟੀ ਐਵੇਂ ਟਿੱਕੀ ਦੀ ਸ਼ੇਪ ਕਰਕੇ ਨਾ ਉਹਨੂੰ ਮੈਂ ਤਵੇ ਤੇ ਹੀ ਫਰਾਈ ਕੀਤਾ ਹਲਕਾ -ਹਲਕਾ ਮਤਲਬ ਜਿਵੇਂ ਸੂਜੀ ਪੱਕ ਜੇ ਅੰਦਰੋਂ ਕੱਚੀ -ਕੱਚੀ ਨਾ ਰਹੇ ਹਲਕਾ -ਹਲਕਾ ਗ ਓਇਲ ਤੇਲ ਲਗਾ ਕੇ। ਫੇਰ ਐਵੇਂ ਅੰਦਰ ਜਿਵੇਂ, ਆਲੂ ਦੀ ਉਹ ਟਿੱਕੀ ਜਿਹੀ ਬਣਾਉਂਦੇ ਆ। ਆਲੂ ਨੂੰ ਮੈਸ਼ ਕੀ ਤਾ ਬਸ ਐਵੇਂ ਹੀ ਥੋੜ੍ਹਾ ਜਿਹਾ ਨਮਕ, ਮਿਰਚ, ਜੀਰਾ ਜਿਵੇਂ ਵੀ ਪਾ ਕੇ ਹੁਣ ਉਹ ਤਿਆਰ ਕੀਤੀ ਉਹ, ਜਿਵੇਂ ਉਹ ਨੀ ਮੈਂ ਬਜ਼ਾਰੋਂ ਜਿਵੇਂ, ਉਹ ਬਰਗਰ ਦੇ ਉਹ ਮਿਲਦੇ ਨੇ ਨਾ ਪਾਓ ਮਿਲਦੇ ਨੇ, ਉਹ ਨਹੀਂ ਯੂਜ ਕੀਤਾ। ਤੇ ਮੈਂ ਉਹਦੀ ਜਗਾ ਤੇ ਟਿਕੀ ਸੂਜੀ ਯੂਜ ਕੀਤੀ। ਹਾਂ ਤੇ ਉਹ ਵੀ ਬਹੁਤ ਅੱਛੇ ਬਣਨੇ ਸੀਂ, ਇਹਨੂੰ ਬਲਕਿ ਪਸੰਦ ਵੀ ਆਏ। ਪਹਿਲੀ ਵਾਰ ਤੇ ਇੱਕ ਅੱਧਾ ਖ਼ਰਾਬ ਹੋਇਆ, ਲੇਕਿਨ ਫੇਰ ਸਹੀ ਹੋ ਗਏ ਮੈਂ ਕਿਹਾ ਹੁਣ ਠੀਕ ਹੈ ਤੈਨੂੰ ਬਰਗਰ ਦੀ ਜਗ੍ਹਾ ਵੀ ਆਹੀ ਦਿਆ ਕਰਾਂਗੀ।
ਇਹੀ ਹੁੰਦਾ ਦੇਖੋ ਅਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ ਨਾ ਠੀਕ। ਇਹ ਨਹੀਂ ਸੋਚਾਂਗੇ ਨਾ ਕਿ ਅਸੀਂ ਬਾਹਰ ਤਾਂ ਦੇਣਾ ਹੀ ਨਹੀਂ ਹੈ ਤਾਂ ਫਿਰ ਚੰਗ ਚੀਜ਼ਾਂ ਚੰਗੀ ਬਣਦੀਆਂ ਨੇ, ਮੈਂ ਤਾਂ ਖੁਦ ਐਵੇਂ ਕਰਦੀ ਹਾਂ ਹੁਣ। ਮੈਂ ਤਿੰਨ ਚਾਰ ਵਾਰ ਮੈਂ ਖ਼ਰਾਬ ਹੀ ਹੋਵੇ। ਪਰ ਫੇਰ ਮੈਂ ਕਹਿਨੀ ਆ ਕਿ ਚਲੋ ਠੀਕ ਹੈ, ਐਵੇਂ ਬਣ ਜਾਂਦਾ ਦੁਬਾਰਾ ਬਣਾ ਕੇ ਦੇਖ ਦੀਆਂ ਤਰੀਕਾ ਬਦਲਦੀਆਂ।
ਪਹਿਲੀ ਵਾਰ ਮੇਰਾ ਉਕਲੋਂ ਵੀ ਨੀ ਬਣਦਾ ਕੁਛ। ਕ੍ਹ ਛ ਵੀ ਉਹਨੂੰ, ਪਹਿਲੀ ਵਾਰ ਤੇ ਦੇਖੋ, ਖਰਾਬ ਹੋਣਾ ਹੀ ਹੋਣਾ, ਹੁੰਦਾਏ। ਕਿਉਂਕਿ, ਤੁਹਾਨੂੰ ਪਤਾ ਨੀ ਹੁੰਦਾ ਨਾ, ਇੱਕ ਵਾਰ ਬਣ ਜਾਂਦਾ ਫਿਰ ਪਤਾ ਚੱਲ ਜਾਂਦਾ, ਬਈ ਕਿਹੜੀ ਚੀਜ਼ ਦੀ ਕਮੀ ਸੀ। ਬਈ ਕਿਉਂ ਨਹੀਂ ਬਣਿਆ ਹੈਗਾ।
ਹਾਂਜੀ, ਮੈਂ ਫਿਰ ਇਹਦੀ ਜਿਵੇਂ, ਇੱਕ ਮੈਂ ਤਾਂ, ਸੋਸ ਵੀ ਬਾਹਰੋਂ ਨਹੀਂ ਲੈ ਕੇ ਆਉਂਦੀ। ਚਟਨੀ ਹੀ ਬਣਾਉਦੀ ਹਾਂ ਘਰ, ਉਹੀ ਖਾ ਲੈਂਦੇ ਨੇ, ਬੱਚੇ ਵੀ।
ਹਾਂ ਨਹੀਂ, ਮੈਂ ਪਿੱਛੇ ਦੇਖਿਆ ਸੀ, ਬਹੁਤ ਮਤਲਬ ਨਿਊਜ਼ ਵਾਇਰਲ ਹੋ ਰਹੀ ਸੀ ਪੋਸਟ। ਪਤਾ ਨੀ ਕਹਿੰਦੇ ਪਏ ਸੀ, ਟਮੈਟੋ ਕੈਚਪ ਤੇ, ਬੱਚੇ ਨੂੰ ਬਿਲਕੁਲ ਵੀ ਨੀ ਦੇਣੀ ਚਾਹੀਦੀ, ਉਸ ਦਿਨ ਦੀ ਮੈਂ ਤੇ, ਅ ਕੈਚਅਪ ਵੀ ਨਿਕਾਲਤੀ ਹੈ ਘਰੋਂ।
ਉਹੀ ਤੇ, ਮੈਂ ਖੁਦ ਨਹੀਂ ਦਿੰਦੀ।
ਨਹੀਂ ਵੈਸੇ, ਚਟਨੀ ਸੋਸ ਕਿਵੇਂ ਬਣਾਉਂਦੇ ਹੋ ਫਿਰ ਤੁਸੀਂ?
ਜਿਵੇਂ ਨਾ, ਟਮਾਟਰ ਨੂੰ ਉਬਾਲ ਲੈਂਦੀ ਹਾਂ, ਥੋੜ੍ਹੀ ਜਿਹੀ ਹਰੀ ਮਿਰਚਾਂ ਤੇ ਦੋ ਹਰੀ ਮਿਰਚਾਂ, ਜਿਵੇਂ ਬੱਚਾ ਛੋਟੇ ਨੇ ਨਾ, ਹੁਣ ਉਹ ਨਹੀਂ ਖਾਂਦੇ। ਤੇ ਥੋੜ੍ਹੀ ਜਿਹੀ, ਹਰੀ ਮਿਰਚ ਤੇ ਲਸਣ, ਥੋੜ੍ਹਾ ਜਿਹਾ ਜਿਵੇਂ ਟਮਾਟਰ ਦੇ ਹਿਸਾਬ ਨਾਲ, ਚਾਰ ਪੰਜ ਕਲੀਆਂ ਲੈ ਲਈਆਂ, ਉਸ ਹਿਸਾਬ ਨਾਲ ਹੁੰਦਾ ਵੈਸੇ ਤੇ ਤੇ ਉਹਨੂੰ ਬਸ ਉਬਾਲ ਲਿਆ। ਫੇਰ ਜਿਸ ਟਾਈਮ ਤੇ, ਉਬਲ ਕੇ ਜਾਣਗੇ ਨਾ, ਤੇ ਟਮਾਟਰ ਦੇ ਵਿੱਚ, ਤੁਸੀਂ ਨਾ ਚਾਕੂ ਮਾਰ ਕੇ ਵੇਖਣਾ ਤੇ ਟਮਾਟਰ ਚੋਂ ਨਾ, ਆਰਾਮ ਨਾਲ ਨਿਕਲ ਜਾਏਗਾ ਚਾਕੂ, ਤੇ ਪਤਾ ਚੱਲ ਜਾਏਗਾ ਕਿ ਉਬਲ ਗਿਆ ਫੇਰ ਨਾ ਸਾਰੀ ਹਾਂ। ਫੇਰ ਨਾ, ਸਾਰੀ ਚੀਜ਼ਾਂ ਦੇ ਛਿਲਕੇ ਉਤਾਰ ਲੈਣੇ ਨੇ, ਲਸਣ ਦਾ ਛਿਲਕਾ ਤੇ ਟਮਾਟਰ ਦਾ ਛਿਲਕਾ, ਤੇ ਹਰੀ ਮਿਰਚ ਦੀ ਉੱਤੇ ਜਿਹੜੀ ਡੰਡੀ ਹੁੰਦੀ ਹੈ, ਉਹ ਤੋੜ ਲੈਣੀ। ਤੇ ਇਹਨੂੰ ਨਾ ਮ ਮਿਕਸੀ ਚ ਘੁੰਮਾ ਲੈਣਾ ਤੁਸੀਂ, ਮਿਕਸੀ ਚ ਘੁੰਮਾਓਗੇ ਨਾ ਇਕਦਮ ਉਹ ਪੇਸਟ, ਜਿਹੜਾ ਬਣ ਜੇਗਾ। ਫੇਰ ਤੁਸੀਂ ਨਾ, ਉਹਨੂੰ ਤ, ਫਿਰ ਇੱਕ ਫਰਾਈ ਪੈਨ ਰੱਖਣਾ। ਤੇ ਉਹਦੇ ਵਿੱਚ, ਤੁਸੀਂ ਪਾਉਣਾ, ਥੋੜ੍ਹਾ ਜਿਹਾ ਰਿਫਾਈੰਡ।
ਅੱਛਾ।
ਹਾਂ। ਤੇ ਰਿਫਾਇੰਡ ਦੇ ਵਿੱਚ, ਥੋੜਾ ਜੇਹਾ, ਜਿਹੜਾ ਤੁਸੀਂ ਬੈਟਰ ਬਣਾਇਆ, ਜਿਹੜਾ ਬਣਾਇਆ ਉਹਨੂੰ ਪਾ ਦੋ, ਤੇ ਥੋੜ੍ਹੀ ਜੀ ਥੋੜਾ ਜਾ ਨਮਕ, ਤੇ ਥੋੜ੍ਹੀ ਜਿ ਮਿਰਚ, ਜ਼ਿਆਦਾ ਵੀ ਨੀ ਪਾਉਣੀ, ਜੇ ਬੱਚੇ ਖਾਣ
ਹਾਂ, ਬ ਠੀਕ ਹੈ।
ਤੇ ਫੇਰ ਜਿੰਨੀ ਮਿਰਚ, ਜਿੰਨੀ ਹਾਂਜੀ, ਬਸ ਉਹ ਫੇਰ, ਜੇ ਤੁਸੀਂ ਵੱਡੇ ਨੇ ਖਾਣੇ ਹੋ, ਜਿਵੇਂ ਸਾਡੇ ਘਰ ਖਾ ਲੈਂਦੇ ਨੇ ਤੇ ਬਣਾ ਪਾ ਲੋ, ਤੇ ਬਸ ਉਹਨੂੰ ਜਿੰਨੀ ਹੋਏਗੀ, ਉਹਨੂੰ ਅੱਧੇ ਹੋਣ ਤੱਕ ਵੇਟ ਕਰਨਾ, ਹਲਕਾ ਜਿਹਾ, ਤੁਸੀਂ ਸਿਰਕਾ ਪਾਉਣਾ, ਪਾ ਲਉ, ਨਹੀਂ ਪਾਉਣਾ ਨਾ ਪਾਓ, ਸਿਰਕੇ ਪਾਉਣ ਨਾਲ, ਬਸ ਇਹ ਹੈ ਕਿ, ਜ਼ਿਆਦਾ ਟਾਈਮ ਚੱਲ ਜਾਂਦੀ ਹੈ।
ਅੱਛਾ-ਅੱਛਾ।
ਹਾਂਜੀ, ਬਸ ਉਵੇਂ ਪਾ ਕੇ ਬਣਾ ਲਓ।
ਨਹੀਂ, ਮੈਂ ਵੀ, ਹੁਣ ਸੋਸ ਵੀ ਚਟਨੀ, ਮੈਂ ਵੀ ਬਣਾਇਆ ਕਰਾਂਗੀ, ਬੱਚਿਆਂ ਨੂੰ ਪਸੰਦ ਹੁੰਦੀ ਹੈ, ਬਲਕਿ
ਹਾਂਜੀ।
ਮੈਂ ਵੀ ਟਰਾਈ ਕਰਾਂਗੀ, ਆ ਬਣਾ ਕੇ, ਫੇਰ ਕੁਛ ਹੋਏ, ਕੁਛ ਕਮੀ ਹੋਏਗੀ, ਤੇ ਫੇਰ ਭੁੱਲਾਂਗੀ ਤੇ ਪੁੱਛਾਂਗੀ, ਤੁਹਾਨੂੰ ਜ਼ਰੂਰ ਮੈਂ।
ਹਾਂਜੀ- ਹਾਂਜੀ, ਠੀਕ ਹੈ ਜੀ।
ਹਾਂਜੀ, ਚਲੋ ਠੀਕ ਹੈ, ਅੱਛਾ, ਲੱਗਿਆ ਤੁਹਾਡੇ ਨਾਲ ਗੱਲ ਕਰਕੇ ਨਾ ਨਾਲੇ, ਮੈਨੂੰ ਚਟਨੀ ਦੀ ਰੈਸਪੀ ਮਿਲ ਗਈ ਹੈ।
ਅੱਛਾ ਚਲੋ ਠੀਕ ਐ ਜੀ ਸਤਿ ਸ਼੍ਰੀ ਅਕਾਲ ਜੀ
ਔਰ